ਹੈਲੋ ਹਾਂਜੀ ਸਤਿ ਸ੍ਰੀ ਅਕਾਲ। ਹੋਰ ਕੀ ਕਰ ਰਹੇ ਸੀ।
ਹਾਂਜੀ
ਹੋਰ ਵਧੀਆ ਹੋ।
ਕੀ ਕਰਦੇ ਪਏ ਓ।
ਕੁਛ ਨਹੀਂ ਬਸ ਬੈਠੀ ਹਾਂ।
ਤੁਸੀਂ ਕੀ ਕਰਦੇ ਪਏ ਓ।
ਮੈਂ ਕਿਹਾ ਕੁਛ ਨੀ ਬਸ ਬੈਠੀ ਸੀ ਹੁਣੇ ਤਾਂ ਫਿਰ ਮੈਂ ਕਿਹਾ ਥੋੜਾ ਜਿਹਾ ਕੰਮ ਹੀ ਕਰ ਲਈਏ ਝਾੜੂ ਨਿਕਾਲ ਲਈਏ ਸ਼ਾਮੀ ਹੋਣ ਲੱਗੀਏ। ਹਾਂਜੀ
ਤੇ ਹੋਰ
ਬਸ ਹੋਰ ਦੱਸੋ। ਕੀ ਕਰ ਰਹੇ ਹੋ। ਹੈਲੋ ਹੈਲੋ
ਮੈਂ ਕਿਹਾ ਘੁੰਮਣ ਨੀ ਗਏ ਅੱਜ ਕਿੱਧਰ
ਹਾਂਜੀ- ਹਾਂਜੀ
ਮੈਂ ਕਿਹਾ ਘੁੰਮਣ ਨੀ ਗਈ ਕਿਧਰੇ
ਨਹੀਂ ਬਸ ਅੱਜ ਮੈਂ ਮੇਰੇ ਪਾਪਾ ਨੂੰ ਕਹਿ ਰਹੀ ਸੀ ਕਿ ਇੱਥੇ ਹੀ ਸਾਡੇ ਹੈ ਇੱਕ ਪਾਰਕ ਜ ਆਇਆ ਉਹਦੇ 'ਚ ਮੇਲਾ ਲੱਗਿਆ ਆ ਮੈ ਕਿਹਾ ਚਲੋ ਚੱਲਦੇ ਆ ਫਿਰ ਸਾਡੇ ਮਹਿਮਾਨ ਆ ਗਏ ਸੀ ਅੱਜ
ਅੱਛਾ ਮਹਿਮਾਣ ਆ ਗਏ ਤੁਹਾਡਾ ਅੱਜ
ਆ ਗਏ ਸੀ ਹੁਣ ਤਾਂ ਚਲੇ ਗਏ ਨੇ ਫਿਰ ਘਰ ਦਾ ਕੰਮ ਵੀ ਕਰਨਾ ਤੁਹਾਨੂੰ ਪਤਾ ਈ ਏ।
ਸਹੀ ਗੱਲ ਹੈ ਫੰਕਸ਼ਨ ਸੀਗੇ ਅੱਜ ਕੋਈ
ਨਹੀਂ ਅੱਜ ਫੰਕਸ਼ਨ ਨਹੀਂ ਸੀ ਬਸ ਐਵੇਂ ਆਏ ਸੀ।
ਅੱਛਾ- ਅੱਛਾ ਉਹ ਸਭ ਠੀਕ ਠਾਕ
ਹਾਂਜੀ- ਹਾਂਜੀ ਸਾਰੇ ਠੀਕ ਨੇ।
ਤੇ ਹੋਰ